ਹੋਰ ਭੈਣ ਜੀ ਠੀਕ ਔ ਤੁਸੀਂ?
ਹਾਂਜੀ-ਹਾਂਜੀ-ਹਾਂਜੀ ਵਧੀਆ-ਵਧੀਆ, ਤੁਸੀਂ ਸੁਣਾਓ ਕਿੱਦਾਂ?
ਹਾਂਜੀ ਅਸੀਂ ਵੀ ਠੀਕ ਆ ਕੀ ਕਰ ਰਹੇ ਸੀ।
ਵਾਹ ਕੁਛ ਨੀ ਵਾਹ ਵਿਹਲੇ ਹਾਂ ਮੈਂ ਕਿਹਾ ਦੇਖਾ ਕੀ ਕਰੀਏ।
ਅੱਛਾ, ਅੱ ਅੱਛਾ ਅੱਛਾ ਹਾਏ ਮੈਂ ਮੇਰੇ ਬੱਚੇ ਬੱਚੇ ਆਏ ਸੀ ਨਾ ਤੁਹਾਡੇ ਕੋਲ ਤੁਸੀਂ ਉਹਨਾਂ ਨੂੰ ਸ਼ਾਹੀ ਪਨੀਰ ਨਾਨ ਬਣਾ ਕੇ ਖੁਵਾਏ ਸੀਗੇ। ਹੈਲੋ,
ਹਾਂਜੀ-ਹਾਂਜੀ-ਹਾਂਜੀ,
ਹਾਂ ਤਾਂ ਉਹ ਤਾਂ ਬੜੇ ਫੈਨ ਹੋ ਗਏ ਤੁਸੀਂ ਮੈਨੂੰ ਵੀ ਦੱਸੋ ਕਿਸ ਤਰ੍ਹਾਂ ਬਣਾਏ ਸੀਗੇ?
ਅੱਛਾ ਹੁਣ ਤੁਹਾਨੂੰ ਰੈਸਪੀ ਦੱਸਾਂ ਮੈਂ
ਹਾਂ ਰੈਸਪੀ ਬਚੇ ਕੇਰੇ ਮਾਸੀ ਨੂੰ ਬੜੀ ਸਵਾਦ ਬਣਾਈ ਸੀ, ਬੜੀ ਸਵਾਦ ਤੁਸੀਂ ਵੀ ਬਣਾਓ ਮੈਂ ਕਿਹਾ ਮੈਂ ਤਾਂ ਕਦੇ ਬਣਾਈ ਈ ਨੀ ਐ ਚਲੋ ਪਨੀਰ ਤਾਂ ਚਲੋ ਫਿਰ ਵੀ ਬਣਾ ਲਈਦਾ। ਪਰ ਉਹ ਨਾਨ ਤੇ ਕਦੀ ਬਣਾਏ ਆ ਈ ਨੀ ਮੈਂ ਤਾਂ ਹਾਂ ਦੱਸੋ ਜਰਾ ਤੁਸੀਂ ਮੈਨੂੰ, ਹਾਂਜੀ ਦੱਸੋ।
ਹੈਲੋ,
ਫ੍ਰੀ ਔ ਭੈਣ ਜੀ ਹਾਂ ਫ੍ਰੀ ਔ ਤਾਂ ਦੱਸੋ ਭੈਣ ਜੀ ਤੁਸੀਂ ਮੈਨੂੰ
ਹਾਂਜੀ-ਹਾਂਜੀ ਦੱਸ ਰੀ ਆਂ-ਦੱਸ ਰੀ ਆਂ-ਦੱਸ ਰੀ ਆਂ ਪਹਿਲਾਂ ਤਾਂ ਪਿਆਜ ਕੱਟ ਤੇ ਪਿਆਜ ਹਾਫ ਫਰਾਈ ਕਰਨੇ ਨੇ, ਹੂੰ। ਉਹੀ, ਮੇਰੀ ਅਧਿਆਪ 'ਚ ਮਤਲਬ ਆ ਰੀ। ਹੈਲੋ,
ਹੈਲੋ ਹਾਂਜੀ ਫਿਰ ਹਾਫ ਫਰਾਈ ਕਰਕੇ ਫੇਰ
ਬਸ ਫਿਰ ਉਹਦੇ 'ਚ ਟਮਾਟਰ ਅਧ ਥੋੜੇ ਕੱਚੇ ਪੱਕੇ ਜੇ ਹੋ ਜਾਣਗੇ ਹਾਫ ਫਰਾਈ ਕਰ ਲੈਣਾ। ਤੇ ਫੇਰ ਆਪਣਾ ਉਹ ਕਰ ਲੈਣਾ। ਪਿਆਜ, ਟਮਾਟਰ, ਅਦਰਕ, ਹਰੀ ਮਿਰਚ ਪਾ ਦੇਣਾ ਫੇਰ ਉਹ ਵੀ ਹੁਣ ਜਾਣਗੇ ਨਾ ਥੋੜੇ
ਹਾਂਜੀ,
ਹੂੰ, ਤੇ ਫੇਰ ਆਪਣਾ ਤੁਸੀਂ ਉਹ ਕਰਨਾ। ਠੀਕ ਏਦਾ, ਫੇਰ ਉਹਨਾਂ ਨੂੰ ਪੀਸ ਲੈਣਾ ਗ੍ਰੈਂਡਰ 'ਚ
ਅੱਛਾ,
ਹੈਲੋ ਮਿਕਸੀ 'ਚ ਪੀਸ ਕੇ, ਫੇਰ ਦੁਬਾਰਾ ਤੜਕਾ ਲਾਣਾ।
ਅੱਛਾ ਪੀਸ ਕੇ ਫਿਰ ਤੜਕਾ ਲਾਣਾ ਤੇ ਜਿਹੜੇ ਪਨੀਰ ਦੇ ਡੱਕਰੇ ਐ ਮਤਲਬ ਕਿ ਇਹਨਾਂ ਨੂੰ ਇਹਨਾਂ ਨੂੰ ਵੀ
ਉਹ ਤੁਸੀਂ ਆਪਣੇ ਮਤਲਬ, ਹਿਸਾਬ ਨਾਲ ਕੱਟ ਸਕਦੇ ਔ।
ਹਾਂ ਮਤਲਬ ਜੇ ਇਹਨਾਂ ਨੂੰ ਫਰਾਈ ਕਰਨਾ ਕਿ ਨਈ ਕਰਨਾ ਮਤਲਬ ਪਨੀਰ ਕਈ ਮੈਂ ਦੇਖਿਆ ਨਾ ਕਈ ਕਰ ਲੈਂਦੇ ਆ।
ਨਹੀਂ-ਨਹੀਂ ਉਹ ਤੁਹਾਡੇ ਬੱਚੇ ਜਿੱਦਾਂ ਖਾਂਦੇ ਨੇ ਤੁਸੀਂ ਓਦਾਂ ਕਰ ਲੈਣਾ।
ਅੱਛਾ ਚਲੋ ਅੱਛਾ।
ਹਾਂਜੀ-ਹਾਂਜੀ, ਜੇ ਹ ਮਤਲਬ ਫਰਾਈ ਆਲਾ ਖਾਣਾ। ਥੋੜਾ-ਥੋੜ੍ਹਾ ਕੱਟ ਕੇ ਪੀਸ, ਤੇ ਫੇਰ ਫਰਾਈ ਕਰ ਲੈਣਾ ਨੀ ਖਾ
ਮ ਤਵੇ ਤੇ ਹੀ ਹਲਕਾ-ਹਲਕਾ ਰੱਖ ਕੇ ਨਾ ਹਲਕਾ ਤਵੇ ਤੇ ਈ ਬੰਦਾ ਕਰ ਲਏ।
ਹਾਂ-ਹਾਂ ਹਾਂ ਤਵੇ ਤੇ ਕਰ ਲੋ ਪੈਨ ਤੇ ਕਰ ਲਓ ਯਾ ਕੜਾਈ ਚ ਕਰ ਲਓ ਜਿਦਾਂ
ਜਾਦਾ ਓ ਨਾ ਕਰੋ।
ਹਾਂਜੀ-ਹਾਂਜੀ ਫੇਰ ਤਾਂ ਕਰਕੇ ਹੋਰ
ਫੇਰ
ਹੈਲੋ।
ਹਾਂਜੀ-ਹਾਂਜੀ ਫੇਰ ਅੱਗੇ ਕੀ ਕਰਨਾ ਸੀ ਜਿਸਰਾਂ ਕਿ ਤੜਕਾ ਲਾ ਦੇਣਾ ਫੇਰ ਮਸਾਲੇ ਕੇੜੇ-ਕੇੜੇ ਪਾਂਦੇ ਓ।
ਮਸਾਲੇ ਸਾਰੇ ਸ਼ਾਹੀ ਪਨੀਰ ਵਾਲਾ ਮਸਾਲਾ ਪਾ ਦੋ। ਔਰ ਗਰਮ ਮਸਾਲਾ ਪਾ ਦੋ ਕਸਤੂਰੀ ਮੇਥੀ ਪਾ ਦੋ ਕਿਚਨਕਿੰਗ ਪਾ ਦੋ। ਹਾਂਜੀ ਹਾਂ ਦਬਾਰਾ ਮਸਾਲੇ ਨੂੰ ਭੁੰਨਨਾ ਵੀ ਪੈਂਦਾ ਵੇ
ਸਾਰੇ ਮਸਾਲੇ ਚੰਗੀ ਤਰ੍ਹਾਂ ਭੁੰਨ ਕੇ ਫਿਰ ਫੇਰ ਤੁਸੀ ਕਰੀਮ ਪਾਂਦੇ ਓ ਯਾ ਮਲਾਈ ਪਾਂਦੇ ਓ।
ਮਲਾਈ ਵੀ ਪਾ ਸਕਦੇ ਆਂ ਕਰੀਮ ਵੀ ਪਾ ਸਕਦੇ ਆਂ। ਹਾਂ ਦੋਨੋ ਹੀ ਚੀਜਾਂ ਪਾ ਸਕਦੇ ਆ। ਹਾਂਜੀ-ਹਾਂਜੀ-ਹਾਂਜੀ। ਦੋਨੇ ਪਾ, ਹਾਂ ਦੁੱਧ ਪਾ ਦੋ ਪਾਣੀ ਨੀ ਲਗਾਣਾ ਫਿਰ ਪਾਣੀ ਨਾਲ ਨਾ ਵਧੀਆ ਨੀ ਬਣਦੀ ਫਿਰ ਪਾਣੀ ਅਲੱਗ
ਅਸੀ ਮਤਲਬ ਪਾਣੀ ਨੀ ਪਾਣਾ ਚਾਏ ਦੁੱਧ ਮਲਾਈ ਕਰ੍ਰੀਮ ਏਨਾਂ ਤਿੰਨਾ ਚੀਜ਼ਾਂ ਵਿੱਚੋਂ ਜੋ ਮਰਜੀ ਪਾਓ ਬਸ ਅਸੀ ਪਾਣੀ ਨੀ ਪਾਂਦੇ ਸੀ।
ਹਾਂਜੀ-ਹਾਂਜੀ ਪਾਣੀ ਨੀ ਪਾਣਾ ਬਸ ਬਾਕੀ ਸਾਰਾ ਓਦਾਂ ਈ ਬਨਾਣਾ ਏ। ਹੋਰ ਬੱਚੇ ਠੀਕ ਆ? ਓ ਫੇਰ ਨਾਨ ਵੀ ਫੇਰ ਮੈਦਾ ਗੁੰਨ ਕੇ ਗਿੰਨੈ ਓਦੇ ਥੋੜਾ ਜਵੈਨ ਪਾਲੋ ਨਮਕ ਹਾਂਜੀ ਹਲਕਾ ਜਾਂ ਨਮਕ ਅਜਵਾਏਨ ਪਾ ਕੇ,
ਹਾਂਜੀ।
ਆਪਣੀ ਮਰਜੀ ਏ ਤੁਸੀ ਪਾ ਸਕਦੇ ਓ। ਹਾਂਜੀ ਤੇ ਫੇਰ ਓਦੇ ਚ ਥੋੜਾ ਜਾ ਓ ਵੀ ਪਾਈਦੈ। ਤੇਲ ਵੀ ਪਾਈਦੈ। ਤੇਲ ਯਾ ਰਿਫਾਇੰਡ ਜੋ ਤੁਸੀ ਖਾਂਦੇ ਓ।
ਤੇਲ ਵੀ ਪੈਨ।
ਹਾਂਜੀ-ਹਾਂਜੀ ਓ ਅਪ ਓ ਪਾਈਦੈ ਫੇਰ
ਮ ਮਲਬ ਆਟਾ ਗੁੰਨ ਕੇ ਥੋੜ੍ਹਾ ਰੈਸਟ ਤੇ ਰੱਖਣਾ ਐ ਹੈਨਾ ਕਿੰਨਾ ਕੁ ਟਾਈਮ ਰੱਖਣਾ ਐ?
ਹਾਂਜੀ ਪੰਦਰਾਂ-ਵੀਹ ਮਿੰਟ ਰੈਸਟ ਰੈਸਟ ਰੈਸਟ ਵਾਸਤੇ ਛੱਡ ਦੋ, ਬ ਫੇਰ ਫੇਰ ਅਪਣਾ ਤੁਸੀ ਓਨਾਂ ਨੂੰ ਉਪਰ ਜੋ ਤੁਸੀ ਖਾਂਦੇ ਓ ਅਪਣਾ ਓ ਵੀ ਪਾ ਕੇ ਪਾ ਸਕਦੇ ਓ ਕਲੋਂਜੀ ਵਗੈਰਾ ਸੋ ਜਿੰਨੇ ਬੱਚੇ
ਅੱਛਾ ਹਾਂ-ਹਾਂ, ਹਾਂ ਜੇੜਾ ਬੱਚਾ ਖਾਂਦਾ ਹਾਂ ਹਰਾ ਧਨੀਆ ਹੋ ਗੇਆ। ਕੱਟ ਕੇ ਓ ਪਾਲੋ ਬਰੀਕ ਬਰੀਕ ਨਾ।
ਹਾਂਜੀ, ਹੋਰ ਵਧੀਆ।
ਹਾਂਜੀ-ਹਾਂਜੀ ਵਧੀਆ ਚਲੋ ਦੇਖੋ ਮੈਂ ਤੁਸੀ ਰੈਸਪੀ ਬਣਾ ਕੇ ਦੇਖਾਂਗੀ। ਬ ਬੱਚੇਆਂ ਨੂੰ ਪਸੰਦ ਆਣੀ ਚਾਈਦੀ ਏ। ਪਤਾ ਕੀ ਏ ਹਰ ਰੋਜ ਹਰ ਸਵਾਦ ਹਰ ਹਰ ਹੱਥਾਂ ਦਾ ਸਵਾਦ ਅਲੱਗ ਹੁੰਦਾ ਐ। ਤੁਵਾਡਾ ਅਲੱਗ ਸੀਗਾ। ਅਸੀ ਬਨਾਵਾਂਗੇ ਵੀ ਕੁੱਛ ਸਵਾਦ ਹੋਰ ਹੋਏਗਾ ਨਾ।
ਖਾਣੇ ਦਾ ਸਭ ਦਾ ਟੇਸਟ ਅਲੱਗ-ਅਲੱਗ ਏ ਨਾ ਫੇਰ ਤਾਂ ਕਰਕੇ। ਅਪਣਾ ਬਾਕੀ ਸਾਰੇ ਪ੍ਰੋਪਰ ਮਸਾਲੇ ਦਾ ਏਦਾਂ ਈ ਪਾਂਦੇ ਆ ਹਾਂਜੀ। ਏਦਾਂ ਪਾ ਕੇ ਫੇਰ ਅਪਣਾ ਬਣਾਦੋ।
ਹਾਂ।
ਬੱਚੇਆਂ ਨੇ ਨਾਸ਼ਤਾ-ਨੁਸ਼ਤਾ ਕਰ ਲੇਆ?
ਹਾਂਜੀ-ਹਾਂਜੀ ਨਾਸ਼ਤਾ-ਨੁਸ਼ਤਾ ਕਰ ਲੇਆ ਬੱਚੇਆ ਨੇ, ਸਕੂਲ ਗਏ ਆ ਅੱਜ ਖੁੱਲ ਗਏ ਨਾ ਸਕੂਲ ਬੱਚੇਆਂ ਦੇ।
ਅੱਛਾ-ਅੱਛਾ, ਹਾਂਜੀ-ਹਾਂਜੀ ਅੱਜ ਸਕੂਲ ਖੁੱਲ੍ਹਗੇ ਆ ਬੱਚੇਆਂ ਦੇ, ਫੇਰ ਬੱਚੇ ਗਏ ਹੋਣੇ ਨੇ।
ਕੱਲ ਰਾਤੀ ਕੈਂਦੇ ਪਏ ਸੀ ਕਿ ਅਸੀਂ ਮਾਸੀ ਦੇ ਘਰ ਗਏ ਸੀਂ ਮਾਸੀ ਨੇ ਬਣਾਯਾ ਸੀ ਤੁਸੀਂ ਵੀ ਬਣਾਣਾ। ਦੁਪੈਰੇ ਅੱਜ ਓਈ ਬਣਾਣਾ ਐ, ਚੱਲੋ ਦੇਖਾਂਗੀ ਹੁਣ ਤਾਂ ਟਾਈਮ ਬਥੇਰਾ ਪੇਆ ਕੰਮ
ਹਾਂਜੀ-ਹਾਂਜੀ, ਹਾਂਜੀ ਸ਼ਾਮੀ ਬਣਾ ਲੈਣਾ, ਕਲ ਬਣਾ ਲੈਣਾ ਜਦੋਂ ਮਰਜੀ ਬਣਾ ਲੈਣਾ।
ਹਾਂ ਨਈ ਓ ਅੱਜ ਈ ਫਰ ਫਰਮਾਨ ਕਰਕੇ ਗਏ ਐ।
ਹਾਂਜੀ-ਹਾਂਜੀ ਫਰਮਾਇਸ਼ ਕਿਤੀ ਓਨਾਂ ਨੇ ਵੀ ਅੱਜ।
ਆਵਾਂਗੇ ਨਾ ਫਰਮਾਇਸ਼ ਕਰਕੇ ਗਈ ਆ ਸਕੂਲੋਂ ਆਵਾਂਗੇ ਨਾ ਤਾਂ ਅੱਜ ਏ ਈ ਬਣਾਣਾ ਤੁਸੀਂ ਮੈਂ ਕੇਆ ਚੱਲੋ ਠੀਕ ਐ ਮੈਂ ਅੱਜ ਏ ਈ ਬਣਾ ਲਾਂਗੀ। ਤਾਂ ਈ ਮੈਂ, ਮੈਂ ਕੇਆ ਸਵੇਰੇ-ਸਵੇਰੇ ਤੁਆਨੂੰ ਡਿਸਟਰਬ ਕਰੀਏ ਤੁਆਨੂੰ ਵੀ ਸਵੇਰੇ-ਸਵੇਰੇ ਪ੍ਰੇਸ਼ਾਨ ਕਰਤਾ ਅਸੀ।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
ਮੌਸਮ ਤਾਂ ਬੱਦਲ ਦਾ ਬਣੇਆ ਹਲਕੀ-ਹਲਕੀ ਕਣੀਆਂ ਲੱਗੀਆਂ ਨੇ।
ਹਾਂ ਸਾਡੇ ਵੀ ਇੱਥੇ ਏਈ ਐ, ਬੱਦਲ ਬਣਿਆ ਹੋਏਆ ਹਲਕੀ-ਹਲਕੀ ਕਨੀਆ ਲੱਗੀਆਂ ਥੋੜਾ ਜਾ ਮੌਸਮ ਵਿੱਚ ਠੀਕ ਹੋਏਆ ਸੀ ਪਰ ਗਰਮੀ
ਹਾਂਜੀ, ਗਰਮੀ ਬੋਤ ਐ।
ਬੱਦਲ ਦਾ ਕੋਈ ਓ ਨੀ ਆ ਹਾਂ ਮੀਂ ਦਾ ਕੋਈ ਹੈ ਈ ਨੀ ਕਿ ਮੀਂ ਆਇਆ, ਥੋੜੀ ਠੰਡਕ ਹੋਈ ਆ ਕੋਈ ਓ ਨੀ ਐ।
ਹੈ ਈ ਨੀ, ਬਸ ਸਾਰੀ ਸਾਰਾ ਦਿਨ ਏਦਾਂ ਈ ਆ, ਅੱਜ ਥੋੜਾ-ਥੋੜਾ ਦੇਖੋ, ਬੱਦਲ ਬਨੇਆ, ਮੌਸਮ ਠੀਕ ਏ। ਅੱਜ ਮੌਸਮ ਵਦੀਆ ਏ, ਬੱਦਲ ਬਣੇਆ ਥੋੜਾ ਜਾ।
ਹਾਂ ਸਗੋਂ ਅੱਜ ਬੱਚੇ ਪੈਲੀ ਵਾਰੀ ਸਕੂਲ ਗਏ ਤਾਂ ਮਨ ਵੀ ਨੀ ਕਰਦਾ ਪਯਾ ਸੀ ਫਿਰ ਮੌਸ ਸਮ ਜੇ ਦੇਖੇਆ, ਮੰਮੀ ਮੌਸਮ ਸੋਣਾ ਐ ਚੱਲੋ ਜਾਈਏ। ਸਕੂਲ ਜਾਂਦੇ ਆਂ, ਚੱਲੇ ਗਏ ਪੈਲਾਂ ਤਾਂ ਉੱਠਣ ਨੂੰ ਈ ਮਨ ਕਰ ਰਯਾ ਸੀ। ਹਾਂ ਤਾਂ ਓਦੋਂ ਜਾਣਗੇ ਹੁਨ ਦੇਖੋ ਕਦ ਤੱਕ ਠੰਡਾ ਰੈਂਦਾ ਐ ਫੇਰ ਗਰਮੀ ਤਾਂ ਪੈ ਜਾਏਗੀ ਦੋ ਘੰਟੇ ਬਾਦ ਕਿਤੇ ਧੁੱਪ ਈ ਨਿਕਲ ਜੇ।
ਐ ਵੀਂ ਨੀ ਪਤਾ, ਨਈ ਗਰਮੀ ਬਰਸਾਤ ਤਾਂ ਦੱਸੀ ਹੋਈ ਐ ਅੱਜ ਦੀ। ਅੱਜ ਦੀ ਬਰਸਾਤ ਦੱਸੀ ਐ ਹਾਂਜੀ।
ਪੂਰਾ ਦਿਨ ਲੱਗੀ ਰਏਗੀ, ਕਣੀਆਂ ਕਣੀਆਂ ਪੂਰਾ ਦਿਨ ਲੱਗੀ ਰਏਗੀ ਫਿਰ ਤਾਂ।
ਏ ਤਾਂ ਹੁਣ ਹਲਕੀ-ਹਲਕੀ ਸਵੇਰੇ ਤਿੰਨ ਚਾਰ ਵਜੇ ਵੀ ਕਣੀਆਂ ਲੱਗੀਆਂ ਹੁਣ ਵੀ ਲੱਗੀਆਂ ਨੇ। ਦੇਖੋ ਬਰਸਾਤ ਤਾਂ ਲੱਗੀ ਰਏਗੀ ਹੁਣ ਜੇ ਬਰਸਾਤ ਆ ਗੀ ਤਾਂ ਵਧੀਆ ਗੱਲ ਏ ਥੋੜਾ ਮੌਸਮ ਸਮ ਠੰਡਾ ਹੋ ਜੇਗਾ ਭੈਨ ਜੀ।
ਹਾਂਜੀ ਏ ਤੇ ਹੈਗਾ, ਚੱਲੋ ਚੰਗਾ ਚੰਗੀ ਗੱਲ ਐ, ਮੌਸਮ ਤਾਂ ਠੰਡਾ ਹੋ ਜੇਗਾ। ਹੈਨਾ, ਬਸ ਸਭ ਵਧੀਆ, ਸਭ ਠੀਕ ਐ, ਤੁਸੀਂ ਹਾਂਜੀ ਤੁਸੀਂ ਕਰ ਲੇਆ ਨਾਸ਼ਤਾ ਪਾਣੀ?
ਮੌਸਮ ਤਾਂ ਇਦਾਂ ਈ ਐ, ਅੱਜ ਤੇ ਵਧੀਆ ਮੌਸਮ ਏ।
ਨਈ ਮੈਂ ਕੇਆ ਤੁਸੀਂ ਨਾਸ਼ਤਾ ਪਾਣੀ ਕਰ ਲੇਆ?
ਨਾਸ਼ਤਾ ਪਾਣੀ ਹਲੇ ਬਣਣਾ ਐ ਭੈਨ ਜੀ ਅਸੀਂ। ਅੱਜ ਅਸੀਂ ਦਲੀਆ ਬਣਾਣ ਲੱਗੇ ਆ।
ਅੱਛਾ ਦਲੀਆ ਬਣਾ ਰੇ, ਚੱਲੋ ਅੱਛੀ ਗੱਲ ਏ। ਠੀਕ ਐ, ਹੈਲਥੀ ਹੁੰਦਾ, ਸੇਹਤ ਵਾਸਤੇ ਚੰਗਾ ਹੁੰਦਾ ਐ ਦਲੀਆ।
ਵੀਆ ਬਣਾ ਦੇਨੀ ਆਂ।
ਹਾਂ ਨੀ ਹਾਂ ਚੰਗਾ ਹੋਂਦਾ ਦਲੀਆ।
ਓਨਾਂ ਗੇ
ਹਾਂ ਨਾਸ਼ਤਾ ਥੋੜਾ ਗੇਆਰਾ-ਬਾਰਾਂ ਵਜੇ ਹੋਜੇ ਓਹੀ ਤੁਹਾਡਾ ਬਈ ਲਂਚ ਹੋ ਜਾਏਗਾ ਸਵੇਰੇ ਹਲਕਾ ਫੁਲ ਕਾ ਦਲੀਆ ਖਾ ਲੈਣ ਮਿਠ ਹਾਂ ਮਿੱਠਾ ਬਣਾਓਗੇ ਭੈਣ ਜੀ ਤੁਸੀ ਨਮਕੀਨ ਬਣਾਓਗੇ।
ਮਿੱਠਾ ਈ ਬਣੇਗਾ ਨਾ ਜੀ, ਹਾਂਜੀ ਮਿੱਠਾ ਈ ਬਣਾਣੈ ਭੈਣ ਜੀ।
ਮੱਠਾ ਨਈ ਖਾਂਦੇ ਨਾ ਏਹ ਮੂੰਗੀ ਦੀ ਦਾਲ ਪਾਕੇ ਜੇਹੜਾ ਬਣਾਦੀ ਐ, ਏਹ ਨਮਕੀਨ ਵਾਲਾ ਈ ਖਾਂਦੇ ਐ।
ਨਂਈ-ਨਂਈ ਮਿੱਠਾ ਨੀ ਖਾਂਦੇ ਤੇ ਮੂੰਗੀ ਦੀ ਦਾਲ ਪਾ ਕੇ ਬਣਾ ਦੋਣੀ ਤੇ ਸਬਜ਼ੀਆਂ ਕੱਟ ਕੇ ਸਾਰੀ ਸਬਜ਼ੀਆਂ ਸ਼ਿਮਲਾ ਮਰਚ ਹੋ ਗਈ ਪਿਆਜ ਹੋ ਗਏ ਮ ਓ ਟਮਾਟਰ ਹੋ ਗੇਆ, ਗਾਜਰ ਹੋ ਗਈ ਓਹਨਾਂ ਨੂੰ ਘਿਓ ਚ ਫਰਾਈ ਕਰਕੇ ਥੋੜਾ ਜਾ ਦਲੀਆ ਵੀ ਰੋਸਟ ਕਰਕੇ, ਦੇਸੀ ਘਯੋ ਤੇ ਫੇਰ ਆਪਣਾ ਪਾ ਦੋ।
ਹਾਂ-ਹਾਂ-ਹਾਂ ਅਸੀਂ ਹਾਂ ਇਸ ਤਰਾਂ ਈ ਬਣਾਣੇ ਆਂ ਅਸੀ ਇਸ ਤਰਾਂ ਬਣਾਣੇ ਅਸੀ ਵੀ ਨਾ
ਹੂਂ ਅਸੀਂ ਤੇ ਏਦਾਂ ਬਣਾਣੇ ਆਂ ਤੁਸੀਂ ਦੱਸੋ ਕਿ ਤੁਸੀਂ ਕਿੱਦਾਂ ਬਣਾਣੇ
ਤੁਸੀਂ ਮਿੱਠਾ ਬਣਾਂਦੇ ਓ ਅਸੀਂ ਏਹੀ ਐ ਪੈਹਲਾਂ ਨਾ ਮੂੰਗੀ ਦੀ ਦਾਲ ਜਿਸ ਤਰ੍ਹਾਂ ਦਲਿਯਾ ਹੁਂਦੈ ਓਨੂੰ ਫਰਾਈ
ਹਾਂਜੀ ਹਾ-ਹਾਂ, ਹਾਂ-ਹਾਂ
ਸਬਜ਼ੀਆਂ ਪਾ ਕੇ ਥੋੜਾ ਜੇਹਾ ਹਲਕਾ ਜਯਾ ਨਾ ਤਲੱਕੇ ਜੇ ਤੇਲ ਵਿੱਚ ਥੋੜਾ ਜੇਆ ਜੇਹੜੀ ਸਬਜ਼ੀਆਂ ਪਾਣੀਆਂ ਓ ਭੁੰਨ ਕੇ ਹਾਂ ਸਬਜ਼ੀਆਂ ਪਾ ਕੇ ਥੋੜ੍ਹੀ ਮੂੰਗੀ ਦੀ ਦਾਲ ਵੀ ਪਾ ਦੇਂਦੇ ਆਂ ਅਸੀਂ।
ਮੈਂ ਮੁਂਗੀ ਦੀ ਦਾਲ ਵੀ ਖਾਦੀ ਸੀ ਸਬਜ਼ੀ ਸਬਜ਼ੀਆਂ ਚ ਪਤਾ ਕੀ, ਬੱਚੇ ਸਬਜ਼ੀ ਨੀ ਨਾ ਖਾਂਦੇ, ਤਾਂ ਫੇਰ ਬੰਦਾ ਸਬਜ਼ੀਆਂ ਬੱਚੇ ਖਾ ਲੈਂਦੇ ਨੇ ਐਸੇ ਬ੍ਹਾਨੇ
ਹਾਂਜੀ ਫਿਰ ਇਸ ਤਰ੍ਹਾਂ ਖਾ ਲੈਂਦੇ ਓ ਹਾਂ ਇਹ ਗੱਲ ਤਾਂ ਤੁਸੀਂ ਠੀਕ ਕਹੀ ਏ। ਖਾ ਲੇਂਦੇ ਇਸ ਤਰ੍ਹਾਂ, ਹਾਂਜੀ ਹਾਂ ਇਸ ਤਰ੍ਹਾਂ ਬੱਚੇ ਖਾਲੇ ਸਕਦੀਆਂ ਅੱਗੇ ਵਿੱਚ ਭਾਵੇਂ ਨਾ ਖਾਣ, ਇਸ ਤਰ੍ਹਾਂ ਓਹਨਾਂ ਨੂੰ ਸਵਾਦ ਲੱਗਦੈ ਖਾ ਲੈਂਦੇ ਆ।
ਹੋਰ ਭਾਂਡੇ ਧੋਂਦੇ ਕਿਉਂ ਲੱੜਦੇ ਤੁਸੀਂ।
ਪਾਂਡੇ ਵੀ ਧੋਣੇ ਨੀ ਐ, ਪਾਣੀ ਵੇਖਦੇ ਮੈਂ ਪਾਣੀ ਆਇਆ ਕਿ ਨਈ ਆਇਆ ਅੱਜ।
ਅੱਛਾ ਪਾਣੀ ਨੀ ਆਇਆ ਤੁਹਾਡਾ ਆਜ, ਚਲੋ ਆਜੇਗਾ।
ਨਈ ਆਏਆ ਪਾਣੀ ਆਇਆ ਕਿ ਨਈ ਆਏਆ।
ਆਂਦਾ ਨਂਈ ਸਾਡਾ ਤਾਂ ਆ ਕੇ ਚਲਾ ਗੈਆ ਸਾਡਾ ਤਾਂ ਆ ਕੇ ਨੌ ਵਜੇ ਸਵੇਰੇ ਆ ਜਾਂਦੈ ਪੰਜ-ਛੇ ਵਜੇ ਤੇ ਨੌ ਕੁ ਵਜੇ ਤੱਕ ਚਲਾ ਜਾਂਦੈ ਸਾਡਾ ਪਾਣੀ।
ਹਾਂ ਅਲੱਗ ਸੈ਼ਰਾਂ ਚ ਅਲੱਗ-ਅੱਲਗ ਹੈ ਪਾਣੀਆਂ ਦਾ ਸਮੇਂ ਵੀ ਅਲੱਗ-ਅਲੱਗ ਈ ਐ ਹਾਂਜੀ। ਹਾਂਜੀ-ਹਾਂਜੀ।
ਹੋਰ ਬਾਕੀ ਸਬ ਵਦੀਆ। ਹੈਲੋ।
ਅਛਾ ਚਲੋ ਅੱਛਾ ਭੈਣ ਜੀ, ਠੀਕ ਐ ਤੁਸੀਂ? ਆਇਓ ਤੁਸੀਂ ਵੀ ਸਾਡੇ ਘਰ ਕਦੇ ਚੱਕਰ ਮਾਰਨਾ।
ਹਾਂਜੀ, ਦੇਖੋ ਘਰ ਦਾ ਕੰਮ ਤੇ ਹੁੰਦਾ ਈ ਐ ਸਾਰਾ
ਹਾਂ ਕੰਮ ਆਉਂਦਾ ਜੇ ਚੱਕਰ ਆ ਟਾਈਮ ਲੱਗਿਆ ਤਾਂ ਆਣਾ ਤੁਸੀਂ ਹਾਂ-ਹਾਂ ਮੈਂ ਵੀ ਮਾਰਾਂਗੀ ਤੁਸੀਂ ਵੀ ਮਾਰਨਾ ਆਣਾ। ਚਲੋ ਅੱਛਾ ਭੈਣਜੀ, ਸਸ ਸ੍ਰੀ ਕਾਲ ਜੀ, ਸਸ ਸ੍ਰੀ ਕਾਲ।
ਆਹ ਤੇ ਓਹਨੇ ਕੀਤੀ ਸੀ।
ਸਮੇ